ਉਹਫ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ‌ ਏ
ਠੀਕ ਏ ਹੋਰ ਸੌ ਤੇ‌ ਨਹੀਂ ਗਏ ਸੀ ਤੁਸੀਂ
ਨਹੀਂ ਜੀ ਅਸੀਂ ਹਲੇ ਸੁੱਤੇ ਨਹੀਂ ਸੀ
ਅੱਛਾ, ਅੱਛਾ ਸੰਡੇ ਏ ਨਾ ਅੱਜ ਲੇਟ ਹੋ ਗਏ ਹੋਣੇ ਸਾਰੇ
ਹਾਂਜੀ ਹਾਂਜੀ ਬੱਚੇ ਗਏ ਸੀ ਘੁੰਮਣ
ਅੱਛਾ, ਅੱਛਾ
ਸਮਾਨ ਲੈਣਾ ਸੀ ਥੋੜ੍ਹਾ ਉੱਥੇ ਗਏ ਹੋਏ ਸੀਗੇ ਬਸ ਫੇਰ ਲੇਟ ਹੀ ਆਏ ਨੇ ਉੱਥੋਂ ਸਾਢੇ ਨੌ ਹੋ ਗੇ ਜੇ ਬਸ ਫੇਰ ਖਾਣਾ ਖੂਣਾ ਖਾਇਆ ਬਸ ਹੁਣ ਬੱਚੇ ਕਹਿੰਦੇ ਸੀ ਲੇਟ ਨੇ ਆ ਬਸ ਫੇਰ ਕੋਲ ਆ ਗਈ ਤੁਹਾਡੀ
ਹਾਂ ਚਲੋ ਹੋਰ
ਹੋਰ ਵਧੀਆ ਤੁਸੀਂ ਸੁਣਾਓ।
ਬਸ ਮੈਂ ਵੀ ਠੀਕ ਆ।
ਹੂੰ
ਹੋਰ ਤੁਹਾਡੇ ਦਿਓਰ ਨੇ ਵਿਆਹ ਕੀਤਾ ਸੀ ਮੁੰਡੇ ਦਾ ਤੇ ਉਦੋਂ ਤੁਸੀਂ ਮੈਂ ਕਿਹਾ ਕੱਪੜੇ ਕੁਪੜੇ ਵੇਖੇ ਸੀ ਬੜੇ ਵਧੀਆ ਤੁਸੀਂ ਬਣਾਏ ਨੇ
ਹਾਂਜੀ, ਹਾਂਜੀ
ਵਰੀ ਦੇ ਨੂੰਹ ਦੇ
ਹਾਂਜੀ
ਅੱਛਾ
ਤੇ
ਤੇ ਮੈਂ ਵੀ ਉਹੀ ਪੁੱਛਦੀ ਪਈ ਸੀ ਸਾਡੇ ਵੀ ਪ੍ਰੋਗਰਾਮ ਹੈਗਾ ਵੇ ਤੇ ਮੈਂ ਸੋਚ ਰਹੀ ਸੀ ਕੱਪੜੇ ਕੁਪੜੇ ਲੈਣੇ ਸੀ ਲੈਣ ਦੇਣ ਵਾਲੇ ਵੀ ਤੇ ਤੁਸੀਂ ਉਹ ਲਿੱਤੇ ਸੀ ਜਿੱ ਥੋਂ ਤੇ ਮੈਂ ਕਿਹਾ ਉਹ ਤੁਹਾਡੇ ਸ਼ਹਿਰ ਵਿੱਚ ਹੀ ਹੋਣੀ ਐ ਨਾ ਉਹ ਦੁਕਾਨ
ਹਾਂਜੀ ਹਾਂਜੀ ਆਓ ਤੁਸੀਂ ਅਸੀਂ ਤੁਹਾਡੇ ਨਾਲ ਚੱਲਾਂਗੇ ਲੈ ਦਿਆਂਗੇ ਤੁਹਾਨੂੰ ਵੀ
ਅੱਛਾ, ਅੱਛਾ ਤੇ ਕਿਸ ਤਰ੍ਹਾਂ ਰੇਟ ਵਗੈਰਾ ਕਿਸ ਤਰ੍ਹਾਂ ਨੇ ਉਹਦੇ ਠੀਕ ਨੇ ਸਾਡੇ ਇਥੋਂ ਨਾਲੋਂ
ਹਾਂਜੀ ਠੀਕ ਰੇਟ ਠੀਕ ਨੇ
ਅੱਛਾ ਕਿਉਂਕਿ ਸਾਡੇ ਇੱਥੇ ਦੇ ਉਹ ਵਾਲੀ ਵੈਰਾਇਟੀ ਮਿਲਦੀ ਹੀ ਨੀ ਨਾ ਤੇ ਮੈਂ ਵੇਖੇ ਸੀ ਕੱਪੜੇ ਸਾਰੀ ਵਰੀ ਵੇਖੀ ਸੀ ਤੁਹਾਡੀ ਤੁਸੀਂ ਸਾਰਿਆਂ ਨੇ ਵੀ ਪਾਏ ਸੀ ਤੁਸੀਂ ਕਹਿ ਰਹੇ ਸੀ ਅਸੀਂ ਉੱਥੋਂ ਹੀ ਲਿੱਤੇ ਏ ਸਾਰੇ ਤੇ ਮੈਂ ਕਿਹਾ ਚੱਲ ਮੈਂ ਪੁੱਛਾਂ। ਪੁੱਛਾਂ ਹੁਣ ਕੀ ਤੁਸੀਂ ਲਿੱਤੇ ਸੀ ਰੇਟ ਵੇਟ ਕੀ ਹੈਗਾ ਏ,,,
ਹਾਂਜੀ ਬਹੁਤ ਵਧੀਆ ਵਰਾਇਟੀ ਇੱਥੇ ਬਹੁਤ ਸੋਹਣੀ ਵਰਾਇਟੀ ਏ।
ਹ
ਵਧੀਆ ਤੋਂ ਵਧੀਆ ਨੋਰਮਲ ਤੋਂ ਨੋਰਮਲ ਜਿਹੜਾ ਮਰਜੀ ਕੱਪੜੇ ਲਓ ਬਹੁਤ ਸੋਹਣੀ ਵੈਰਾਇਟੀ ਏ ਰੇਟ ਵੀ ਮਤਲਬ ਸਹੀ ਨੇ। ਤੁਸੀਂ ਆਓ ਅਸੀਂ ਤੁਹਾਨੂੰ ਲੈ ਚੱਲਾਂਗੇ।
ਚਲੋ ਤੇ ਉਹ ਔਨਲਾਈਨ ਵੀ ਕਰਦੇ ਨੇ ਕੰਮ ਔਨਲਾਈਨ ਵੀ। ਸੇਲ ਕਰਦੇ ਨੇ।
ਹਾਂਜੀ, ਹਾਂਜੀ ਓਨਲਾਈਨ ਵੀ ਕਰ ਲੈਂਦੇ ਨੇ ਸੇਲ।
ਅੱਛਾ, ਅੱਛਾ ਮਤਲਬ ਉਹਨਾਂ ਨੂੰ। ਉਹ ਵੀਡੀਓ ਕੋਲ 'ਤੇ ਫਿਰ ਦਿਖਾਉਂਦੇ ਨੇ ਸਮਾਨ ਕਿਸ ਤਰ੍ਹਾਂ ਦਿਖਾਉਂਦੇ ਨੇ?
ਹਾਂਜੀ।
ਅੱਛਾ ਅੱਛਾ ਚਲੋ ਜੇ ਚੱਕਰ ਲੱਗਿਆ ਤੇ ਫਿਰ ਲੈ ਜਾਂਗੇ ਪੁੱਛ ਲਵਾ ਰੇਟ ਵੀ ਕਿਹੋ ਜਿਹੇ ਨੇ ਉਹਨਾਂ ਦੇ ਤਾਂ ਫਿਰ ਅਸੀਂ ਆਵਾਂਗੇ ਤੇ ਫਿਰ ਮੈਂ ਕਿਹਾ ਕੱਠੇ ਫਿਰ ਚੱਲਾਂਗੇ ਲੈਣ ਵਾਸਤੇ ਤੇ ਹੋਰ ਕੀ ਵਰਾਇਟੀ ਹੈਗੀ ਆ ਉਹਨਾ ਕੋਲ ਹੋਰ। ਕੀ ਕੀ ਮਿਲ ਜਾਂਦਾ ਜੈਂਟਸ ਵੀ ਮਿਲ ਜਾਂਦੇ ਪੈਂਟ ਕੋਟ ਕੱ
ਜੈਨਟਸ ਵੀ ਹੈ ਨੇ ਲੇਡੀਜ਼ ਵੀ ਸਭ। ਬੱਚਿਆਂ ਦੇ ਵੀ ਇਹ ਨੇ ਮਤਲਬ ਰੇਡੀਮੇਡ ਬਾਕੀ ਲੈਗੇ ਵਗੈਰਾ ਹੋ ਗਏ ਮ ਹਰ ਇੱਕ ਚੀਜ਼ ਰੱਖੀ ਹੋਈ ਉਹਨਾਂ ਨੇ। ਹਾਂਜੀ ਸਭ ਬੱਚਿਆਂ ਦੀ ਵਰਾਇਟੀ ਜਰਸੀਆਂ
ਨਹੀਂ ਜੇ ਤਾਂ ਬੱਚੇ ਮੁੰਡਿਆਂ ਦੇ ਕੱਪੜੇ ਰੈਡੀਮੇਡ
ਹਾਂਜੀ ਕਟ ਕਟ ਕੇ ਆਵਾਜ਼ ਆਉਂਦੀ ਪਈ ਤੁਹਾਡੀ
ਅੱਛਾ ਉਹ ਇੱਥੇ ਥੋੜ੍ਹਾ ਨਾ ਤੂਫਾਨ ਆ ਰਿਹਾ ਅੱਜ।
ਆ ਰਹੀ।
ਅੱਛਾ ਹੁਣ।
ਆਵਾਜ਼।
ਹੁਣ ਆ ਰਹੀ ਆਵਾਜ਼? ਹੈਲੋ। ਹੈਲੋ। ਆਵਾਜ਼ ਆ ਰਹੀ ਏ ਹੁਣ?
ਹੋਰ?
ਅੱਛਾ ਉਹ ਤੂਫਾਨ ਆ ਰਿਹਾ ਇੱਥੇ ਬੜਾ ਜਿਆਦਾ ਤੂਫਾਨ ਆ ਰਿਹਾ।
ਹੋਰ ਸੁਣਾਓ?
ਅੱਛਾ, ਮੈਂ ਕਿਹਾ ਬੱਚਿਆਂ ਦੀ ਉਹ ਨਿੱਕਰ ਟੀ ਸ਼ਰਟਾਂ ਵਗੈਰਾ ਵੀ ਮਿਲ।
ਤੇ ਹੋਰ।
ਨਹੀਂ ਬੱਚਿਆਂ ਦੀ।
ਜਿਸ ਤਰ੍ਹਾਂ ਆਪਾ ਕੋਈ ਮਿਊਜਿਕ ਦੀ ਆਵਾਜ਼ ਆਉਂਦੀ ਨਾ ਰੁਕ ਰੁਕ ਇਸ ਤਰ੍ਹਾਂ ਏ।
ਨਹੀਂ ਉਹ ਤੁਹਾਡੇ ਤੋਂ ਵੀ ਆ ਰਹੀ ਏ ਤੁਹਾਡੇ ਚੌ ਆ ਰਹੀ ਹੈ ਉਹ ਆਵਾਜ਼।
ਫਿਰ
ਅੱਛਾ ਨਹੀਂ ਮੈਂ ਕਿਹਾ, ਬੱਚਿਆਂ ਦੇ ਕੱਪੜੇ ਕਿਹੜੇ ਮਿਲਦੇ ਨੇ ਉੱਥੇ।
ਆਵਾਜ਼ ਨਹੀਂ ਆਾਂਦੀ ਸਹੀ।
ਆਵਾਜ਼ ਆ ਨਹੀਂ ਰਹੀ। ਹੈਲੋ।
ਹੈਲੋ।
ਆ ਰਹੀ। ਤੁਹਾਡੀ ਆਵਾਜ਼ ਸਹੀ ਆ ਰਹੀ ਏ ਮੈਨੂੰ।
ਮੈਨੂੰ ਨੀ ਆ ਰਹੀ ਨਾ।
ਤੁਹਾਨੂੰ ਮੇਰੀ ਆਵਾਜ਼ ਹੀ ਨਹੀ ਆ ਰਹੀ ਬਿਲਕੁਲ?
ਨਾ, ਆ ਨਹੀਂ ਰਹੀ ਬਿਲਕੁਲ। ਆਵਾਜ਼ ਬਿਲਕੁਲ ਨੀ ਆ ਰਹੀ ਤੁਹਾਡੀ ਹਾਂਜੀ।